ਹੈਲੋ।
ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੈਲੋ।
ਹੈ, ਹੈਲੋ, ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ। ਹੈਲੋ।
ਹਾਂਜੀ-ਹਾਂਜੀ, ਭੈਣਜੀ, ਬ
ਹਾਂਜੀ, ਮੈਂ ਕਿਹਾ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
ਹੋਰ ਜੀ ਭੈਣ ਠੀਕ ਓ?
ਹਾਂਜੀ-ਹਾਂਜੀ, ਅਸੀਂ ਠੀਕ ਆ, ਤੁਸੀਂ ਦੱਸੋ ਠੀਕ ਓ ਤੁਸੀਂ?
ਹਾਂਜੀ-ਹਾਂਜੀ, ਸਭ ਠੀਕ ਏ।
ਹੋਰ? ਬੱਸ ਰੋਟੀ ਖਾਕੇ ਵਿਹਲੇ ਹੋਏ ਸੀ ਅਜੇ। ਰੋਟੀ ਖਾਕੇ ਵਿਹਲੇ ਹੋਏ ਸੀ।
ਅੱਛਾ, ਹੋਰ?
ਬਸ ਕੁਛ ਨੀ ਹੁਣ, ਸੌਣ ਦੀ ਤਿਆਰੀ ਦੁੱਧ
ਹੋਰ ਭੈਣ ਜੀ, ਕਿਵੇਂ ਯਾਦ ਕੀਤਾ ਤੁਸੀਂ ਮੈਨੂੰ ਅੱਜ?
ਬਸ ਕਰ ਈ ਲਿਆ, ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਈ ਕਰ ਲੀਏ। ਟੈਮ ਈ ਨੀ ਮਿਲਦਾ ਜੀ, ਹੁਣ ਮਿਲਿਆ ਸਵੇਰ ਦਾ ਟੈਮ।
ਜੀ, ਹਾਂਜੀ, ਉਹ ਤਾ ਹੈਹੀ ਏ ਜੀ, ਟੈਮ ਜੀ ਕੱਢਣਾ ਪੈਂਦਾ।
ਹਾਂਜੀ-ਹਾਂਜੀ, ਟਾਈਮ ਤਾ ਦੇਖੋ, ਹੁਣ ਅਸੀ ਘਰ ਮਿਸਤਰੀ ਲਵਾਈਏ ਨਾ, ਤਾਂ ਕਰਕੇ ਸਾਨੂੰ ਟੈਮ ਨੀ ਮਿਲਦਾ।
ਅੱਛਾ, ਅੱਛਾ ਮਿਸਤਰੀ ਲਵਾਏ ਕੀ ਕਵਾਂ ਤੇ
ਅਸੀਂ ਨਾ ਕਿਚਨ, ਮਤਲਬ ਰਸੋਈ ਦੁਬਾਰਾ ਬਣਵਾ ਰਹੇ ਸੀ। ਹੈਲੋ। ਹੈਲੋ। ਹੈਲੋ। ਹੈਲੋ।
ਜੇ ਤੁਹਾਡੀ ਹੁੰਦੀ ਪਈ।
ਹਾਂਜੀ, ਹੁਣ ਤੁਹਾਡੀ ਅਵਾਜ਼ ਆਈ ਜੇ।
ਹਾਂਜੀ, ਅਸੀ
ਹਾਂਜੀ, ਹੋਰ ਦੱਸੋ ਕੀ ਕਰਦੇ ਪਏ ਸੀ?
ਹੈਲੋ।
ਹਾਂਜੀ।
ਭੈਣ ਜੀ, ਤੁਹਾਡੀ ਅਵਾਜ਼ ਨੀ ਆਂਦੀ ਪੀ ਨਾ।
ਭੈਣ ਜੀ ਤੁਹਾਡੀ ਵੀ ਪੰਜ ਮਿੰਟ ਬਾਅਦ ਅਵਾਜ ਆ ਰਹੀ ਏ।
ਅੱਛਾ ਉਹ ਨਾ, ਨੈਟਵਰਕ ਦਾ ਥੋੜਾ ਹੁੰਦਾ ਪਿਆ ਖਰਾਬ ਸਿਸਟਮ ਤੇ ਇਸ ਕਰਕੇ, ਅਵਾਜ਼ ਨਹੀ ਆਂਦੀ ਪਈ।
ਬਸ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ, ਕਿਸੇ ਵਖ਼ਤ ਨਾ। ਬੱਚੇ ਸਾਰਾ ਦਿਨ ਮੋਬਾਇਲ ਖਾਂਦੇ ਰਹਿੰਦੇ ਨੇ, ਨੈੱਟ ਤੇ ਰਹਿੰਦੇ ਨੇ।
ਬੱਚਿਆਂ ਨੂੰ ਦਿਆ ਨਾ-ਨਾ ਕਰੋ। ਫੋਨ ਦਿੱਕਤ ਜੀ ਹੋ ਜਾਂਦੀ।
ਬਸ ਜੇ ਬੱਚੇ ਈ ਸਕੂਲੋ ਆਣ, ਸਿੱਧਾ ਆਲਾ ਫੋਨ ਈ ਫੜਦੇ ਨੇ। ਤੇ ਬਾਅਦ 'ਚ ਰੋਟੀ-ਰੁਟੀ ਖਾਂਦੇ ਨੇ।
ਹਾਂਜੀ, ਉਹ ਵੀ ਫੇਰ ਵੀ ਸਵੇਰ ਦੇ ਗਏ ਹੁੰਦੇ ਆ, ਥੋੜਾ ਤੇ ਮਤਲਬ ਮਾਇੰਡ ਫਰੈਸ਼ ਹੋਣਾ ਚਾਹੀਦਾ ਨਾ ਉਹਨਾ ਦਾ ਵੀ।
ਹਾਂਜੀ-ਹਾਂਜੀ, ਐ ਨੀ ਕਿ ਉੱਕਾ ਈ ਮਤਲਬ ਵੇਖਦੇ ਰਹੋ, ਬਹੁਤ ਫੋਨ ਵੇਖਦੇ ਨੇ। ਹੈਨੀ ਪੰਜ-ਦੱਸ ਮਿੰਟ ਚਲਾ ਲਈਏ, ਘੰਟਾ-ਘੰਟਾ ਫੋਨ ਵੇਖਦੇ ਨੇ, ਨੈੱਟ ਈ ਸਾਰਾ ਪੀ ਜਾਂਦੇ ਨੇ।
ਹਾਂਜੀ -ਹਾਂਜੀ ਉਹ ਤਾਂ ਹੈ ਹੀ ਹੈ ਜੀ।
ਹਾਂਜੀ ਹੋਰ ਤੁਸੀਂ ਉੱਠੇ
ਬਸ ਭੈਣ ਜੀ ਗਰਮੀ ਬੋਤ ਪੈਣ ਡਹੀ ਏ। ਤੇ ਬਾਰਿਸ਼ਾਂ ਵੀ ਹੋਈਆਂ ਨੇ ਤੇ ਕੋਈ ਮਤਲਬ ਫਰਕ ਜਿਆ ਨੀ ਪਿਆ ਨਾ।
ਹਾਂਜੀ ਬਸ ਓਹੀ ਹਾਲ ਹੋ ਗਿਆ ਮੀਂਹ ਆਪਣੀ ਸ਼ਕਲ ਵਿਖਾ ਕੇ ਚਲਾ ਗਿਆ ਏ। ਗਰਮੀ ਨੂੰ ਫੇਰ ਭੇਜ ਤਾ
ਹਾਂ। ਹਾਂਜੀ -ਹਾਂਜੀ। ਬਸ ਨਾ, ਪਹਿਲੇ ਇੰਨੀ ਗਰਮੀ ਨੀ ਪੈਂਦੀ ਹੁੰਦੀ ਸੀ।
ਹਾਂਜੀ -ਹਾਂਜੀ, ਗਰਮੀ ਪਹਿਲੇ ਪੈਂਦੀ ਨੀ ਸੀ ਇਨੀਂ। ਇਹ ਤੇ ਹੁਣ ਗਰਮੀ ਕੁਛ ਵੀ ਨੀ, ਐ ਭਾਦੋਂ ਦੀ ਗਰਮੀ ਆਂਣੀ ਐ ਨਾ, ਉਹ ਤੁਹਾਡਾ ਬੁਰਾ ਹਾਲ ਕਰੇਗੀ।
ਹਾਂਜੀ -ਹਾਂਜੀ, ਪਹਿਲੇ ਨਾ ਮਤਬ- ਇੱਕ ਤੇ ਰੁੱਖ ਵਗੈਰਾ ਹੁੰਦੇ ਸੀ, ਤੇ ਜਿਆਦਾ ਗਰਮੀ ਨੀ ਪੈਂਦੀ ਹੁੰਦੀ ਸੀ ਹਨਾ।
ਤੇ, ਲੋਕਾਂ ਘਰ ਜਾਦਾ ਏ ਸੀ ਏ ਸੀ ਵਗੈਰਾ ਵੀ ਨੀ ਹੁੰਦੇ ਸੀ, ਪੱਖੇ ਦੀ ਹਵਾ ਈ ਬੋਤ ਠੰਢੀ ਲੱਗਦੀ ਹੁੰਦੀ ਸੀ ਹਨਾ। ਹੁਣ ਜਿਵੇਂ- ਜਿਵੇਂ ਸਮਾਂ ਬਦਲ ਰਿਹਾ, ਉਵੇਂ -ਉਵੇਂ ਰੁੱਖ ਵੀ ਸਾਰੇ ਕ ਕੱਟੀ ਜਾ ਰਹੇ। ਹੇ ਨੇ। ਕੇ ਜਿਸ। ਹਾਂ। ਕਰਕੇ ਧੁੱਪ ਨਾ ਜ਼ਿਆਦਾ, ਮਤਲਬ। ਅੱਛਾ, ਵਾਧਾ ਵੀ ਹੁੰਦਾ ਪਿਆ।
ਹਾਂਜੀ- ਹਾਂਜੀ। ਬੋਤ ਗਰਮੀ ਪੈ ਰਹੀ ਐ ਜੀ, ਪੱਖੇ ਥੱਲੇ ਪਸੀਨੇ ਆ ਰਹੇ ਨੇ। ਬੁਰਾ ਹਾਲ ਹੋਇਆ ਸਾਡਾ ਤੇ, ਬੱਚੇ ਵੀ ਕਹਿੰਦੇ ਨੇ। ਮੰਮੀ ਅਸੀੇ ਟੂਸ਼ਨ ਨੀ ਜਾਣਾ, ਗਰਮੀ ਬੜੀ ਪੈ ਰਹੀ। ਗਰਮੀ ਬੜੀ ਪੈ, ਰਹੀ ਐ ਜੀ।
ਹਾਂਜੀ- ਹਾਂਜੀ, ਇਹ ਤਾਂ ਹੈ ਈ, ਹੈ ਜੀ।
ਹੋਰ ਦੱਸੋ? ਤੁਹਾਡੇ ਬੱਚੇ ਠੀਕ- ਠਾਕ ਨੇ?
ਹਾਂਜੀ -ਹਾਂਜੀ, ਸਾਡੇ ਬੱਚੇ ਵੀ ਠੀਕ -ਠਾਕ ਨੇ।
ਬਸ ਹੁਣ ਰਾਤੀ ਵੇਖੋ ਜੀ, ਮਾੜੀ ਜੀ ਹਵਾ ਚੱਲ ਜੇ ਗੀ, ਤੇ ਚੱਲ ਜੇ ਗੀ। ਨਹੀ, ਸਵੇਰੇ ਅੱਠ ਵਡੇ ਮੈਂ ਕਹਿੰਨੀ ਆ, ਸੂਰਜ ਸਾਡੇ ਕੋਠ ਕੇ ਆ ਕੇ ਬਹਿ ਦਾਂ ਏ। ਪਰ ਇੰਨਾ ਗਰਮੀ ਸਾਂ ਪਾਨਾ ਜੀ, ਧੁੱਪ ਨਿਕਲ ਗਈ ਹੋਈ ਐ।
ਸਵੇਰੇ ਸੱਤ ਵਜੇ ਆ, ਜਾਂਦਾ ਸੂਰਜ ਤੇ।
ਹਾਂਜੀ, ਅਸੀ ਪਹਿਲੇ ਜਾਂਦੇ ਸੀ, ਸਵੇਰੇ -ਸਵੇਰੇ ਸ਼ਹਿਰ ਤੇ। ਤੇ ਧੁੱਪ ਨਿਕਲ ਜਾਂਦੀ ਸੱਤ ਵਜੇ, ਆਪਾਂ ਜਾਨੇ ਧੁੱਪ ਸੂਰਜ ਸਾਹਮਣੇ ਆ ਜਾਂਦਾ ਸੀ। ਤਾਂ ਵੇਖ ਲੋ ਟਾਈਮ ਦਾ ਪਤਾ ਨੀ ਐ, ਸੂਰਜ ਕਦੋ ਵੱਡੇ ਹੋ ਜਾਂਦੇ ਦਿਨ ਛੋਟੇ ਵ ਡੇ ਪਤਾ ਨੀ, ਪਤਾ ਨੀ ਲੱਗਦਾ।
ਹਾਂਜੀ -ਹਾਂਜੀ, ਉਹ ਤਾਂ ਹੈ ਹੀ, ਹੈ ਜੀ। ਬਸ, ਹੁਣ ਰਾਤ ਜਲਦੀ ਪੈ ਜਾਣੀ ਕਰਨੀ ਐ। ਹੌਲੀ- ਹੌਲੀ, ਥੋੜਾ ਟੈਮ ਜਿਹੜਾ ਐ, ਉਹ ਬਦਲਦਾ ਪਿਆ।
ਹਾਂਜੀ -ਹਾਂਜੀ, ਉਹ ਤਾਂ ਹੈ ਹੀ ਹੈ, ਟਾਈਮ ਦੇਖੋ ਜੀ ਬੀ- ਤਨਾ ਏ ਟੈਮ ਦਾ ਪਹਿਲਾ ਦੇਖੋ ਕਦੋ ਬੀਤ ਜਾਂਦਾ ਐ। ਜਦੋ ਨਵਾਂ ਸਾਲ ਚੜ੍ਹ ਜਾਂਦੈ, ਹੁਨ ਵੇਖੋ ਪਤਾ ਵੀ ਨੀ ਲੱਗਣਾ ਤੁਆਰ ਕਦੋ ਆ ਜਾਨੇ ਨੇ। ਤਿਉਹਾਰ ਵੀ ਆਣ ਵਾਲੇ ਨੇ।
ਹੋਰ।
ਬਸ ਜੀ, ਅੱਗੇ ਹੋਰ। ਬਸ ਦ ਓ ਦੋ ਦੀ ਦੁੱਧ ਪੀਵਾਂਗੇ ਹੁਨ। ਦੁੱਧ ਪੀਣ ਤੋਂ ਬਾਦ ਅਪਨਾ ਫੇਰ ਸੌਵਾਂਗੇ, ਆਪਾਂ ਟੈਮ ਤੇ ਸੌਈ ਦਾ ਜੀ। ਸਵੇਰੇ ਉੱਠਨਾ ਪੈਂਦਾ ਐ, ਬੱਚਿਆਂ ਨੂੰ ਸਕੂਲ ਭੇਜਣਾ ਪੈਂਦਾ ਜੀ। ਨਿੰਦਰ ਨੀ ਪੂਰੀ ਹੋ ਪਾਂਦੀ, ਮੈਂ ਕੈ ਅਪਣਾ ਟੈਮ ਸਿਰ ਸੌਂਵੋ।
ਹਾਂਜੀ ਸਵੇਰੇ ਉੱਠਨਾ ਟੈਮ ਹਾਂਜੀ-ਹਾਂਜੀ।
ਹਾਂਜੀ -ਹਾਂਜੀ।
ਹੋਰ ਭੈਣਜੀ ਚੱਕਰ ਚੁੱਕਰ ਲਾਇਓ
ਕੋਈ ਨੀ ਜੀ ਆਵਾਂਗੇ ਕਘਾਰ ਜੀ ਬਸ ਤਾਨੂੰ ਮੈਂ ਕੈ ਤੇ ਰਈਆਂ ਮਿਨ ਟੈਮ ਮਿਲ ਜੇ ਮਾੜਾ ਮੋਟਾ। ਤੇ ਮੈਂ ਅਪਣਾ ਕੰਮ ਨਿਬੇੜ ਕੇ ਆਵਾਂ ਜੀ ਦੇਖੋਂ ਧੂਲ ਮਿੱਟੀ ਵੀ ਏਨੀ ਹੁੰਦੀ ਏ ਬੋਕਰਾਂ ਮਾਰਨੀ ਹੁੰਦੀ ਏ ਬਾਰ ਬਾਰ ਮਿਸਤਰੀ ਚਾ ਮੰਗਦੇ ਨੇ ਪਾਨੀ ਪਿਲਾ ਦੋ ਜੀ ਪਾਨੀ ਤੇ ਫ਼ੇਰ ਓਨਾ ਨੂੰ ਪਾਣੀ ਓਨਾਂ ਨੂੰ ਪਾਨੀ ਪੁਛਨਾ ਹੁੰਦਾ ਏਜੀ ਫ਼ੇਰ ਅਸੀ ਪਰੇਸ਼ਾਨ ਹੋ ਜਾਂਦੇ ਆ। ਬਸ ਹੁਨ‌ ਮੈਂ ਅਰੇ ਹਾਂਜੀ ਹਾਂਜੀ ਹਾਂਜੀ, ਬਸ ਐ ਹਫ਼ਤਾ ਹੋਰ ਰੈ ਗੇਆ ਜੇ। ਐ ਨਿਬੜ ਜੇ ਟੈਲਾਂ ਲੱਗਦੀਆਂ ਪਈਆਂ ਹੁਨ। ਐ ਨਿਬੜ ਜੇ ਤੇ ਓ ਆਪਾਂ ਸਾਰੀ ਰਸੋਈ ਸਮੇਟ ਕੇ ਫ਼ੇਰ ਤਾਡੇ ਘਰ ਆਵਾਂਗੇ। ਦਰਵਾਜਾ ਵੀ ਨਵਾਂ ਲਵਾਣਾ ਐਨਾ ਓਤੋਂ ਬਾਦ, ਐ ਖ਼ਰਾਬ ਹੋ ਗੇਆ ਹੋਏਐ।
ਅੱਛਾ ਅੱਛਾ ਠੀਕ ਐ ਠੀਕ ਐ।
ਤੁਸੀ ਤੇ ਆਂਦੇ ਨੀ ਜੀ ਘਰ ਨਾ ਤੁਸੀ ਫ਼ੋਨ ਕਰਦੇ ਓ। ਏਨੇ ਤੁਸੀ ਬਿਜ਼ੀ ਹੈਗੇ ਓ।
ਨਹੂ ਭੈਣ ਜੀ ਬਸ ਤਨ ਤੁਸੀਂ ਜਿੱਦਾਂ ਤੁਸੀ ਬੀਜੀ ਓ। ਓਦਾਂ ਸਾਨੂੰ ਵੀ ਬਸ ਟੈਮ ਨੀ ਲੱਗਦਾ ਅੱਜ ਤਾਡਾ ਫ਼ੋਨ ਗੇਆ ਮੈਂ ਕੇਆ ਚੱਲ ਭੈਣ ਜੀ ਨਾਲ਼ ਗੱਲ ਕਰ ਲੈ ਨੇਤਾ। ਫ਼ੇਰ ਆਏਆ ਤੇ ਫ਼ੋਨ ਹਾਲ ਚਾਲ ਪੁੱਛ ਲੇਨੇ ਆਂ।
ਹਾਂਜੀ ਬਿਲਕੁਲ ਬਿਲਕੁਲ। ਬਸ ਜੀ ਹੁਣੇ ਟੈਮ ਮਿਲੇਆ ਤੇ ਮੈਂ ਤਾਨੂੰ ਕਰਤਾ ਨੇ ਤੇ ਐ ਕੋਲ ਹੋਣੀ ਵੀ ਨੀ ਸੀ। ਟੈਮ ਈ ਨੀ ਲੱਗ
ਹਾਂਜੀ ਹਾਂਜੀ।
ਮੈ ਤੇ ਬੋਂਦਲੀ ਹੋਈ ਪਈ ਆਂ ਰਸੋਈ ਬਨਾਣ ਦੇ ਵਿੱਚ
ਹਾਂਜੀ ਬਸ ਜੀ ਫ਼ੇਰ ਘਰ ਦਾ ਵੀ ਕਰਨਾ ਮਿਸਤਰੀਆਂ ਨੂੰ ਵੀ ਚਾ ਪਾਨੀ ਟੈਮ ਤੇ ਪੁੱਛਨਾ ਫੇ ਖਲੇਰਾ ਵੱਖਰਾ ਪੇਆ ਹੁੰਦੈ।
ਬਿਲਕੁਲ ਬਿਲਕੁਲ ਉਤੋਂ ਬੱਚੇ ਆਂਦੇ ਨੇ ਜੀ ਉਸ ਓ ਪਤਾ ਨੀ ਲੱਗਦਾ ਦੋ ਕਿਸ ਟੈਮ ਵਰ ਗਏ ਨੇ ਭੇਜੋ ਸਵੇਰੇ ਓ ਦੋ ਵਜੇ ਦਾ ਟੈਮ ਈ ਨੀ ਪਤਾ ਲੱਗਦਾ ਜੀ। ਏਨੀ ਪਾਗਲ ਹੋਈ ਹੋਨੀ ਆਂ ਮੈਂ ਤੇ। ਸਫ਼ਾਈਆਂ ਕਰ, ਸੱਸ ਸੋਰੇਆਂ ਨੂੰ ਪੂਜ ਥੋਥੋ ਨਨਾਣਾ ਆ ਜਾਂਦੀਆਂ ਏ ਬੈ ਕੇ ਐਵੀ ਘਰ ਵੇਲੇ ਕਟੀਆਂ ਹੁੰਦੀਐਂ।
ਹਾਂਜੀ ਚਲੋ ਭੈਣਜੀ ਧੀਆਂ ਨੇ ਤੇ ਆਣਾ ਈ ਹੁੰਦਾ ਐ। ਤੁਸੀ ਵੀ ਤੇ ਜਾਂਦੇ ਹਨ ਹੋਣੇ ਓ ਪੇਕੇ।
ਹਾਂਜੀ ਹਾਂਜੀ ਆਪਾਂ ਤਾਂ ਜਾਈਦੈ ਜਦੋਂ ਘਰ ਮਤਲਬ ਕੋਈ ਕੰਮ ਨਾ ਹੋਏ ਬੱਚੇਆਂ ਨੂੰ ਲੈ ਕੇ ਤੁਰ ਪਵੋ। ਐਂ ਵੇਖ ਮੈਂ ਕੇਆ ਵਿ ਹੋਆ ਸੀ ਏਨਾਂ ਨੂੰ ਮੈਂ ਕੈ ਮੈਂ ਰਸੋਈ ਠੀਕ ਕਰਾਂਨੀ ਪੀ ਆਂ ਤੇ ਓਨਾਂ ਨੂੰ ਐ ਨੀ ਹੈ ਕਿ ਚੱਲ ਆਪਾਂ ਰੋਕੇ ਚੱਲੇ ਜਾਂਗੇ ਓ ਵੀ ਅਗਲੇ ਦਿਨ ਈ ਆ ਗੀਆਂ। ਜਦੋਂ ਰਸੋਈ ਟੁੱਟੀ ਸਾਡੀ। ਕੈਂਦੇ ਉਹਨੇ ਵਧਾਈ ਹੋਵੇ, ਭੈਣ ਜੀ ਰਸੋਈ ਤੋੜਵਾਂ ਲਈ ਜੇ, ਮੈਂ ਕਿਹਾ ਹਾਂਜੀ ਤੜਵਾਣੀ ਤਾਂ ਹੈ ਹੀ ਸੀ
ਹਾਂਜੀ -ਹਾਂਜੀ, ਚਲੋ ਤਾਡੇ ਘਰ ਰੌਣਕ ਲੱਗੀ ਲੱਗੀ ਰਹਿੰਦੀ ਬੱਚੇ- ਬੁੱਚੇ ਸਾਰੇ ਆਏ ਹੁੰਦੇ
ਹਾਂਜੀ, ਰੌਣਕ ਤੇ ਵੱਖਰੀ ਐ ਅਲੱਗ ਗੱਲ ਏ, ਔਰ ਜੇੜਾ ਦਿਮਾਗ ਖ਼ਰਾਬ ਕਰਨਾ ਉਹ ਅਲੱਗ ਗੱਲ ਏ
ਹਾਂਜੀ, ਤੁਸੀਂ ਭੈਣਜੀ ਜ਼ਾਦਾ ਖੱਪਦੇ ਓ ਨਾ, ਘੱਟ ਖੱਪਿਆਂ ਕਰੋ।
ਬਸ ਭੈਣ ਜੀ ਗਰਮੀ ਨੇ ਇੰਨਾ ਦਿਮਾਗ ਖ਼ਰਾਬ ਕੀਤਾ ਤੇ, ਮੈਂ ਤੇ ਬੌਂਦਲੀ ਪਈ ਆਂ ਮੈਂ ਉਹ ਦਿਨ, ਓ ਕਾਕਾ ਕਹਿੰਦਾ ਚੱਪਲ ਲੈ ਕੇ ਆ, ਮੈਂ ਚੱਪਲ ਲੈਣ ਗਈ, ਫੇਰ ਬੂਹਾ ਖੋਲ ਕੇ ਬਹਿ ਗਈ ਮੈਂ ਕਿਹਾ ਲੈਣਾ ਕੀ ਸੀ ਫਰਿੱਜ ਤੋਂ ਜਿਵੇਂ ਬੂਹਾ ਖੋਲ ਕੇ ਬਹਿ ਗਈ ਆ, ਫੇਰ ਉਹਨੇ ਕਿਆ, ਮੰਮੀ ਚੱਪਲ ਲੈ ਕੇ ਆਓ, ਫੇਰ ਮੈਂ ਚੱਪਲ ਲੈ ਕੇ ਆਈ
ਹਾਂਜੀ- ਹਾਂਜੀ, ਗਰਮੀ ਚੋਂ ਹੋ, ਚਲੋ ਤੁਸੀਂ, ਆਪਣਾ ਰੈਸਟ- ਰੂਸਟ
ਹਾਂ ਫਿਰ
ਰੈਸਟ ਕਰੋ, ਦਮਾਕ ਏਨਾਂ
ਹਾਂਜੀ- ਹਾਂਜੀ, ਬਸ ਓਈ, ਮੈਂ ਕਿਆ ਮੈਨੂੰ ਮਾੜਾ ਥੰਅਡ-ਦਾ ਪਾਰੀ ਦੋ ਮੈਂ ਬਾਲਟੀ ਦੀ, ਸੱਚੇ ਪਾ ਕੇ ਨਾਵਾਂਗੀ।
ਚਲੋ, ਠੀਕ ਐ ਭੈਣ ਜੀ ਸਸਰੀਕਾਲ।
ਸਸਰੀਕਾਲ ਜੀ, ਸਾ